ਹੈਲੋ, ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਸ੍ਰੀ ਕਾਲ ਜੀ, ਜਿੰਦੇ ਵਸਦੇ ਰਉ, ਖੁਸ਼ ਰਉ
ਠੀਕ ਓ ਜੀ?
ਹਾਂਜੀ, ਠੀਕ ਐ।
ਹੋਰ, ਕੀ ਕਰ ਰਏ ਓ?
ਬਸ ਪਾਠ ਕਰਕੇ ਹਟੀ ਆਂ ਹੁਨ। ਤੇ ਮੈਂ ਕੇਆ ਚਲ ਭੈਨ ਨੂੰ ਕਰ ਲਾਂ ਫੋਨ।
ਠੀਕ ਐ ਜੀ, ਹੋਰ? ਹੋਰ ਦੱਸੋ।
ਹੈ ਹੈਲੋ ਹਾਂਜੀ ਹਾਂਜੀ।
ਬਸ ਵਧੀਆ ਜੀ ਤੁਸੀਂ ਸੁਣਾਓ।
ਹਾਂ ਅਸੀਂ ਕੱਲ ਨਾ ਉੱਥੇ ਗਏ ਸੀ ਅਸੀਂ ਕੱਲ ਉੱਥੇ ਗਏ ਸੀ ਦੇਹਰਾਦੂਨ।
ਅੱਛਾ ਜੀ।
ਅਤੇ ਉੱਥੇ ਤਾਂ ਬੜਾ ਮੌਸਮ ਅ ਅੱਛਾ ਹੈਗਾ ਔਰ ਓਲੇ ਪੈ ਰਹੇ ਨੇ ਬਰਸਾਤ ਹੋ ਰਹੀ ਹੈਗੀ ਏ।
ਹੂ
ਓਰ ਤੂਫਾਨ ਜਿਵੇਂ ਆਉਂਦਾ ਪਿਆ ਹੈਗਾ ਔਰ ਉਹ ਕਹਿੰਦੇ ਅਲਰਟ ਕਰ। ਉਹਨਾਂ ਨੂੰ ਗ੍ਰੀਨ ਔਰ ਉਹਨਾਂ ਨੇ ਕਿਹਾ ਵੀ ਨਾ ਬਈ ਨਦੀ ਨਾਲੇ ਤੋਂ ਦੂਰ ਰਵੋ ਇਨੀ ਬਰਸਾਤ ਉੱਥੇ ਹੋ ਰਹੀ ਏ ਔਰ ਤਿੰਨ ਤਿੰਨ ਕੰਪਨੀਆਂ ਨੂੰ ਤੇ ਅੱਗ ਲੱਗ ਗਈ ਉੱਥੇ। ਦੇਹਰਾਦੂਨ ਦੇ ਵਿੱਚ ਤਿੰਨ ਕੰਪਨੀਆਂ ਨੂੰ ਅੱਗ ਲੱਗ ਗਈ ਏ ਤੇ ਉਹ ਇੰਨੀ ਅੱਗ ਲੱਗੀ ਇੰਨੀ ਅੱਗ ਲੱਗੀ ਇੰਨਾ ਧੂੰਆਂ ਨਿਕਲਿਆ ਆਸਮਾਨ ਤਕ ਗਿਆ। ਔਰ ਇੱਕੀ ਬੰਦੇ ਤੇ ਮਰ ਗਏ ਨਾ ਉੱਥੇ ਹੀ ਵਿੱਚੇ ਸੜ ਗਏ ਨੇ ਮਰ ਗਏ ਨੇ। ਤਿੰਨ ਕੰਪਨੀਆਂ ਹੈਗੀਆਂ ਸੀ ਫੇਰ ਨਾ ਹਾਂ ਕਈ ਜਖਮੀ ਹੋ ਗਏ ਨੇ ਔਰ ਉਹਨਾਂ ਨੂੰ ਅੱਗ ਨੂੰ ਬੁਜਾਉਣ ਦੀ। ਕੋਸ਼ਿਸ਼ ਕਰਦੇ ਪਏ ਨੇ ਅੱਗ ਨੀ ਬੁਝਦੀ ਪਈ ਔਰ ਲੋਕ ਕਿ ਉੱਪਰ ਉੱਪਰੋਂ ਕੋਠੇ ਤੋਂ ਛਲਾਂਘਾ ਥੱਲੇ ਗੱਦੇ ਵਿਛਾ ਕੇ ਨਾ ਉਹ ਛਲਾਂਘਾ ਲਗਾ ਰਹੇ ਨੇ ਨੀਚੇ ਥੱਲੇ ਛਲਾਂਘਾ ਮਾਰਦੇ ਪਏ ਨੇ ਬਈ। ਲੱਗੇ ਨਾ ਕਿਧਰੇ
ਬਿਲਕੁਲ ਜੀ ਇਹ ਤੇ ਹੈ ਹੀ। ਵੈਸੇ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਐਵੇਂ ਹੀ ਹੁੰਦਾ ਜੇ ਬਰਸਾਤ ਆ ਜੇ ਨਾ ਤੇ ਇਹਨਾਂ ਨੂੰ ਨਾਲ ਦੇ ਨਾਲ ਲਾਈਟ ਭੇਜ ਦੇਣੀ ਚਾਹੀਦੀ ਹੈ ਲਾਈਟ ਦੇ ਕਾਰਨ ਹੀ ਸਾਰਾ ਜਿਵੇਂ ਬਿਜਲੀ ਗੜਕਦੀ ਹੈ ਅੱਗ ਲੱਗਣ ਦਾ ਡਰ ਹੁੰਦਾ ਜੇ
ਇਹ ਨਾ ਏਸੀ ਦਾ ਜਿਹੜਾ ਕੋ ਪਿਛਲਾ ਕੋਈ ਹੁੰਦਾ ਨਾ। ਉਹਦੇ ਉਹਦੀ ਵਜਾ ਨਾਲ ਹੋ ਗਿਆ ਹੈਗਾ ਦੁਕਾਨ ਤੇ ਉਹਦੇ ਨਾਲ ਸਾਰੀ ਅੱਗ ਲੱਗ ਗੀ ਇੱਕ ਦੂਜੇ ਦੇ ਨਾਲ ਲੱਗਦੀ ਗਈ ਲੱਗਦੀ ਗਈ ਤੇ ਕਈ ਬੰਦੇ ਮਰ ਗਏ। ਕਈ ਕਾਇਲ ਹੋ ਗਏ ਇੱਕ ਹੀ ਬੰਦੇ ਦੇ ਹੁਣ ਦੱਸਦੇ ਪਏ ਨਾ ਤੇ ਅਸੀਂ ਉੱਥੇ ਗਏ ਸੀ ਨਾ ਉੱਥੇ ਮਤਲਬ ਸਾਰਾ ਮਤਲਬ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਉਹਦੇ ਘਰ ਗਏ ਜਿੱਦਾਂ ਕਹਿੰਦਾ ਸੀ ਤਿੰਨ ਕੰਪਨੀਆਂ ਨੂੰ ਅੱਗ ਲੱਗ ਗਈ। ਲਗਾਤਾਰ ਔਰ ਬੜਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਉਹਨਾਂ ਦਾ ਔਰ ਫਿਰ ਉਹਨਾਂ ਨੂੰ ਉੱਪਰੋਂ ਛਲਾਂਗਾਂ ਮਰਦੇ ਨੇ ਗੱਦਿਆਂ ਦੇ ਉੱਤੇ। ਤੇ ਬਈ ਬਚ ਜਾਣ ਇਹ ਤੇ ਬਚ ਜਾਣ ਕਈ ਬਸ ਮਾਰੀ ਜਾਂਦੇ ਨੇ ਛਲਾਂਗਾਂ ਨੀਚੇ ਮਰ ਜਾਂਦੇ ਨੇ। ਤੇ ਕਈ ਤੇ ਬਸ ਜਖਮੀ ਹੋ ਗਏ ਨੇ ਹਾਏ ਬੜਾ ਬੁਰਾ ਹਾਲ ਹੋ ਗਿਆ ਉਥੇ ਦੇਹਰਾਦੂਨ ਤੇ। ਔਰ ਬਰਸਾਤ ਵੀ ਪੈਂਦੀ ਪਈ ਹੈਗੀ। ਓਲੇ ਕਿੱਦਾਂ ਬਣੇ ਹਾਂ ਉੱਥੇ ਤਾਂ ਇਨੀ ਠੰਡ ਹੋਗੀ ਤੇ ਮੈਂ ਕਿਹਾ ਇੱਥੇ ਤੇ ਮੌਸਮ ਵਧੀਆ ਹੈਗਾ। ਫਿਰ ਮੈਂ ਕਿਹਾ ਸਾਡੇ ਉੱਥੇ ਤੇ ਬੜੀ ਗਰਮੀ ਹੈਗੀ।
ਤੇ ਜਦੋਂ ਇਦਾਂ ਦਾ ਕੰਮ ਹੋਇਆ ਹੋਣਾ ਮੂਡ ਖ਼ਰਾਬ ਹੋ ਗਿਆ ਹੋਣਾ।
ਹੋਰ ਖ਼ਰਾਬ ਹੋਈ ਜਾਂਦੇ ਨੇ ਆਪਣਾ ਭਾਵੇਂ ਨੁਕਸਾਨ ਹੋਵੇ ਭਾਵੇਂ ਬਗਾਨਾ ਹੋਵੇ। ਪਤਾ ਕੰਪ ਕੰਪਨੀਆਂ ਦਾ ਨੁਕਸਾਨ ਕਿੰਨਾ ਹੋਇਆ ਉਹ ਉਹਦੀ ਭਰਪਾਈ ਫੋਨ। ਕਰੇਗਾ ਅਗਰ ਉਹਨਾਂ ਦਾ ਨਾ ਇੰਸ਼ੋਰੈਂਸ ਹੋਇਆ ਤਾਂ
ਉਹ ਤੇ ਹੈ ਹੀ ਹੈ ਜੀ ਅੱਜ ਕੱਲ ਇੰਸ਼ੋਰੈਂਸ ਕਈ ਕਰਾਉਂਦੇ ਕਈ ਕਰਾਉਂਦੇ ਹੈ।
ਕਈ ਨਹੀਂ ਕਰਾਉਂਦੇ ਹੈਗੇ। ਹੁਣ ਅਸੀਂ ਗੱਡੀ ਲਈ ਉਹਦੀ ਇੰਸ਼ੋਰੈਂਸ ਕਰਾਈਏ ਤੇ ਫਿਰ ਮਾਲ ਹਾਣੀ ਉਹਨਾ ਦਾ ਹੁੰਦਾ ਨਾ ਜਿੰਮੇਵਾਰੀ ਤੇ ਤੇ ਉਹਨਾਂ ਦਾ ਹੁਣ ਪਤਾ ਨਹੀਂ ਹੋਇਆ ਜਾਂ ਨਹੀਂ ਹੋਇਆ ਹੈਗਾ ਪਰ ਨੁਕਸਾਨ ਵਿਚਾਰਿਆਂ ਦਾ ਬੜਾ ਹੋ। ਹੋਰ ਵੈਸੇ ਉੱਥੇ ਮੌਸਮ ਬਹੁਤ ਵਧੀਆ ਹੈਗਾ ਠੰਡਾ ਹੈਗਾ ਹੈ। ਔਰ ਓਲੇ ਵੀ ਕੱਲ ਬੜੇ ਪਏ ਨੇ ਬਰਸਾਤ ਵੀ ਹੋਈ ਹੈਗੀ ਉੱਥੇ ਤੇ ਉਹਨਾਂ ਨੇ ਪੰਖਾ ਵੀ ਨਹੀਂ ਚਲਾਇਆ ਆਇਆ ਹਾਂਜੀ ਪੰਖੇ ਦੇ ਬਿਨਾਂ ਸੁੱਤੇ ਨੇ ਔਰ ਮਨਸੂਰੀ ਤੇ ਹੋਰ ਠੰਡ ਹੋਣੀ ਜੀ ਏ
ਹਾਂਜੀ ਉੱਥੇ ਤੇ ਵੈਸੇ ਵੀ ਬਰਫ਼ ਗਿਰਦੀ ਰਿੰਦ
ਹਾਂ ਹਾਂ ਬਰਫ਼ ਕੁਛ ਬਰਫ਼ ਡਿੱਗਦੀ ਰਹਿੰਦੀ ਹੈਗੀ ਏ
ਹਾਂਜੀ ਹਾਂਜੀ ਕਿਉਂਕਿ ਉੱਧਰ ਵੈਸੇ ਵੀ ਘੁੰਮਣ ਫਿਰਨ ਦੀ ਜਗ੍ਹਾ ਮਈ ਜੂਨ ਜੁਲਾਈ ਵੈਸ ਸਾਰੇ ਘੁੰਮਣ ਜਾਂਦੇ ਨੇ ਕਿਉਂਕਿ ਛੁੱਟੀਆਂ ਹੁੰਦੀਆਂ ਨੇ ਬੱਚੇ ਤੰਗ ਕਰਦੇ ਨੇ
ਹਾਂਜੀ ਹਾਂਜੀ ਗਰਮੀ ਇੰਨੀ ਹੈਗੀ ਔਰ ਬੱਚੇ ਦੇ ਬਚਾਰੇ ਕਿੰਨੇ ਪਰੇਸ਼ਾਨ ਹੋ ਜਾਂਦੇ ਇੰਨੇ ਤੇ ਇਹ ਕਹਿੰਦੇ ਸੀ ਘੁਮਾ ਕੇ ਲਿਆਓ ਘੁਮਾ ਕੇ ਲਿਆਓ ਮੈਂ ਲੈ ਕੇ ਗਏ ਹਾਂ ਪਰਸੋਂ ਗਏ ਸੀ ਤੇ ਫਿਰ ਆਪਣਾ ਕੱਲ ਫਿਰ ਸੁਣਿਆ ਤੇ ਮੂਲ ਖਰਾਬ ਹੋ ਗਿਆ ਹੈਗਾ
ਹਾਂਜੀ ਹੋ ਜਾਂਦਾ ਹੈ ਕਿਉਂਕਿ ਬਹੁਤ ਬੁਰਾ ਹਾਲ ਹੈ ਜਿਵੇਂ ਸੱਤ ਆਂਦੀਆਂ ਨੇ ਇਹਨਾਂ ਥੋੜਾ ਵੇਖ ਚਾਹੀਦਾ ਹੈਗਾ ਲਾਈਟ ਨਾ ਹੋਵੇ ਸਾਡੇ ਘਰ ਹਾਂਜੀ-
ਹਾਂ ਏ ਸੀ ਚੱਲਦਾ ਪਿਆ ਚੱਲਦਾ ਪਿਆ ਉਹ ਪਿੱਛੋਂ ਹੋ ਜਾਂਦਾ ਗਰਮ ਔਰ ਪਾਣੀ ਨਿਕਲਦਾ ਰਹਿੰਦਾ ਹੈਗਾ, ਉਹ ਵੀ ਪ੍ਰਦੂਸ਼ਣ ਹੀ ਹੈਗਾ। ਔਰ ਫਿਰ ਉਹਦੀ ਵਜ੍ਹਾ ਨਾਲ ਨਾ ਅੱਗ ਲੱਗ ਗਈ, ਲੋਕ ਸੁ ਸੁੱਤੇ ਪਏ ਨੇ ਆਪਣਾ, ਇਸੇ ਵਾਸਤੇ ਧਿਆਨ ਰੱਖਣਾ ਚਾਹੀਦਾ ਹੈਗਾ ਇਹਨਾਂ ਦੇ ਫਾਇਦੇ ਵੀ ਨੇ ਇਹਨਾਂ ਦੇ ਨੁਕਸਾਨ ਵੀ ਹੈਗੇ ਨੇ।
ਹਾਂਜੀ-ਹਾਂਜੀ ਬਹੁਤ ਜੀ ਸਾਡੇ ਵੀ ਕੱਲ ਉੱਧਰ ਪੰਜਾਬ ਵੱਲ ਬਰਸਾਤ ਆਈ ਏ ਨਾ ਉੱਧਰ ਵੀ ਬਹੁਤ
ਹਾਂਜੀ ਹਾਂਜੀ ਹਾਂਜੀ।
ਉੱਧਰ ਤੇ ਆਂਦੀ ਰਹਿੰਦੀ ਏ ਪਰ ਐ ਹੈ ਕਿ ਹੁਣ ਜੋ ਜਿਹਨਾਂ ਦੀ ਕਣਕਾਂ ਵਗੈਰਾ ਲੱਗੀ ਗੀਆਂ ਨੇ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੈਗਾ ਜੇ।
ਪੰਜਾਬ ਵਿੱਚ, ਤੂਫਾਨ ਵੀ ਆਏ ਔਰ ਭੁਕੰਪ ਦੇ ਝਟਕੇ ਵੀ ਲੱਗੇ ਜੇ।
ਹਾਂਜੀ-ਹਾਂਜੀ
ਪੰਜਾਬ ਔਰ ਕਸ਼ਮੀਰ ਦੇ ਵਿੱਚ, ਕੁਚੰ ਭੂਕੰਪ ਦੇ ਝਟਕੇ ਲੱਗੇ ਜੇ ਹਿੱਲੀ ਧਰਤੀ।
ਹਾਂਜੀ ਦਿੱਲੀ ਵੀ ਆਇਆ ਆ ਦਿੱਲੀ ਇਹ ਹੋਰ ਵੀ ਬਥੇਰੀਆਂ ਜਗ੍ਹਾ ਹੈਗੀਆਂ ਨੇ ਜਿੱਥੇ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਵੀ ਨੁਕਸਾਨ ਹੀ ਹੈਗਾ। ਲੋਕ ਘਰਾਂ ਤੋਂ ਬਾਹਰ ਆ ਗਏ ਨੇ ਪੰਜਾਬ ਦੇ ਵਿੱਚ। ਵਿੱਚ ਤੂਫਾਨ ਉਹ ਆਇਆ ਜਰਾ, ਨਵੇਂ ਝਟਕੇ ਲੱਗੇ ਨਾ ਜਿਵੇਂ- ਫਿਰ ਲੋਕ ਬਾਹਰ ਆ ਜਾਂਦੇ ਬਾਹਰ ਆ ਜਾਂਦੇ ਤੇ ਬਚਾਅ ਹੋ ਜਾਂਦਾ ਅਗਰ ਅੰਦਰ-ਅੰਦਰ ਨੇ ਤੇ ਫਿਰ ਨੁਕਸਾਨ ਹੈਗਾ, ਜਦੋਂ ਵੀ ਭੁਕੰਪ ਆਵੇ ਬਾਹਰ ਆ ਜਾਓ ਤੁਸੀਂ।
ਇਹ ਤੇ ਹੈ ਈ ਐ ਕਿਉਂਕਿ ਪੱਖੇ ਡਿੱਗਣ ਦਾ ਡਰ ਏ, ਛੱਤ ਗਿਰਨ ਦਾ ਡਰ ਏ ਬਾਹਰ ਖੁੱਲੀ ਜਗ੍ਹਾ ਏ ਬਾਹਰ ਤਾਂ ਕੁਛ ਸਾਈਡ ਇਫੈਕਟ ਨਹੀਂ ਕਰਦਾ ਇਹ ਤਾਂ ਸਾਰਿਆਂ ਵੱਲ ਈ ਏ ਕਿ ਜਦੋਂ ਪ ਆਵੇਂ ਨਾ ਫਿਰ ਬਾਹਰ ਆ ਜਾਣਾ ਚਾਹੀਦਾ ਅੰਦਰ ਨੀ ਰਹਿਣਾ ਚਾਹੀਦਾ ਹੈਗਾ। ਹਾਂਜੀ ਹੋਰ ਦੱਸੋ।
ਹਾਂ ਵਧੀਆ ਜੀ, ਹੋਰ ਤੁਸੀਂ ਹੋਰ ਤੁਸੀਂ ਕੀ ਬਣਾਉਂਦੇ ਪਏ ਓ?
ਕੁਛ ਨੀ, ਅੱਜ ਅਸੀਂ ਭਟੂਰੇ ਅ ਬਣਾਏ ਸੀਗੇ ਘਰੇ।
ਅੱਛਾ ਜੀ।
ਹਾਂਜੀ ਤੇ ਛੋਲੇ ਬਜ਼ਾਰੋਂ ਮੰਗਵਾਏ ਸੀਗੇ ਕਿਉਂਕਿ ਟਾਈਮ ਨੀ ਸੀਗਾ, ਤੇ ਫੇਰ ਛੋਲੇ ਬਜ਼ਾਰੋਂ ਮੰਗ ਕੇ ਤੇ ਭਟੂਰੇ ਘਰ ਬਣਾਏ ਸੀਗੇ ਸੰਡੇ ਆ ਤੁਹਾਨੂੰ ਪਤਾ ਬੱਚੇ ਨਾਸ਼ਤਾ ਕਰ- ਨੇ ਉਹ ਕਹਿੰਦੇ ਨੇ ਕੁੱਛ ਅਲੱਗ ਹੀ ਚਾਹੀਦਾ ਜੇ। ਹਾਂਜੀ ਹੁਣੇ ਨਾਸ਼ਤਾ ਕਰਕੇ ਜਸਟ ਹੁਣ ਜਾਣਾ ਸੀ ਬੁੜੇ ਸਾਹਿਬ ਮੱਥਾ ਟੇਕਣ ਜਾਣਾ ਜੇ। ਹਾਂਜੀ। ਫੇਰ ਉੱਧਰੋਂ ਕੀ ਪਤਾ ਯਮੁਨਾ ਨਗਰ ਮੀਨਾ ਮਾਰਕੀਟ ਉੱਧਰ ਜਾਈਏ। ਘੁੰਮ ਫਿਰ ਕੇ ਆਈਏ ਦੋ ਤਿੰਨ ਸਮਾਨ ਲੈਣੇ ਹੈਗੇ ਨਿਆਣੇ ਦੇ ਕੱਪੜੇ ਲੈਣੇ ਨੇ ਗਰਮੀ ਬਹੁਤ ਏ।
ਸਿਟੀ ਸੈਂਟਰ ਚਲੇ ਜਾਣਾ ਨਾ ਉੱਥੇ ਘੁਮਾ ਸਿਟੀ ਸੈਂਟਰ ਸ਼ਾਮ ਵੇਲੇ ਜਾਇਆ ਜੇ ਤੁਸੀਂ।
ਹਾਂਜੀ ਨਹੀਂ ਹੁਣ ਤੇ ਫਿਲਹਾਲ ਅਸੀਂ ਨਾ ਕੱਪੜੇ ਲੈਣੇ ਨੇ ਨਿਆਣਿਆਂ ਦੇ ਆਪਣੇ ਲੈਣੇ ਨੇ ਮੈਂ ਕੋਟਨ ਦੇ- ਦੋ ਸੂਟ ਲਾਗੇ ਨਾ ਗਰਮੀ ਬਹੁਤ-
ਹੂੰ ਹੂੰ ਹੂੰ ਹੂੰ।
ਹਾਂਜੀ ਤੇ ਨਾਲੇ ਉਹ ਨਾਲੇ ਬੱਚਿਆਂ ਦੇ ਲੈ ਲਾਂਗੇ ਛੋਟੀ-ਛੋਟੀ ਨਿਕਰਾਂ ਨਾਲ- ਬਨੇਨਾ ਫਿਰ ਘੁੰਮਣ ਜਾਣਾ ਨਾ ਅਸੀਂ ਕਿਤੇ ਵੇਖ ਰਹੇ ਹਾਂ ਕਿਤੇ ਘੁੰਮਣ ਜਾਣਾ ਫਿਰ ਕੱਪੜੇ ਤੁਹਾਨੂੰ ਪਤਾ- ਹੋਣੇ ਚਾਹੀਦੇ ਉਹ ਬੜੇ ਜ਼ਰੂਰੀ ਨੇ।
ਇਹ ਤੇ ਹੈ ਈ ਐ।
ਤੇ ਓਧਰ ਜਾਵਾਂਗੇ ਵੇਖਦੇ ਆ ਕੀ ਬਨਦਾ ਇੱਥੇ ਮੀਨਾ ਮਾਰਕੀਟ ਸਈ ਰੇਟ ਤੇ ਕੱਪੜਾ ਵੀ ਏ ਬੱਚੇਆਂ ਦੇ ਬੋਤ ਅੱਛੇ ਰੇਟ ਤੇ ਮਿਲ ਜਾਂਦੇ ਨੇ।
ਹੂੰ, ਹੂੰ।
ਹਾਂਜੀ।
ਹੂੰ, ਹੋਰ
ਬਸ ਵਧੀਆ ਜੀ ਤੁਸੀਂ ਦੱਸੋ।
ਅਸੀਂ ਵੀ ਅੱਜ ਓ ਬਣਾਏ ਨੇ ਕੋਫਤੇ ਹੁਣ ਬਣਾ ਕੇ ਆਈ ਆਂ ਪਨੀਰ ਦੇ।
ਅੱਛਾ ਜੀ।
ਪਨੀਰ ਲੈ ਕੇ ਨਾ ਓਦੇ ਕੋਫਤੇ ਬਣਾਏ ਨੇ ਕੈਂਦੇ ਅੱਜ ਐ ਖਾਣੇ ਨੇ। ਮੈਂ ਕੇਆ ਚੱਲ ਬਣਾ ਦੇਨੇ ਆ ਤੇ ਓ
ਦੇ ਨੇ ਸੁੱਕੇ ਬਣਦੇ ਨੇ?
ਹੂੰ, ਤਰੀ ਆਲੇ ਬਨਾਓ ਤੁਸੀਂ। ਜਿਵੇਂ ਤੁਸੀਂ ਬੇਸਣ ਲੈ ਲੋ ਨਾ, ਵੇਸਣ ਲੈ ਲੋ ਥੋੜ੍ਹਾ ਜਾ ਬੇਸਣ ਘੱਟ ਹੋਵੇ। ਤੇ ਪਨੀਰ ਜਾਦਾ ਹੋਵੇ ਬੇਸਣ ਨੂੰ ਮਤਲਬ ਨਮਕ, ਮਿਰਚ ਥੋੜ੍ਹੀ ਜੀ ਇਮਲੀ ਦਾ ਓ ਗਿਟਕਾ ਓ ਗਿਟਕਾ ਕੱਢ ਕੇ ਓ ਪਾ ਲੋੋ ਵਿੱਚ ਤੇ ਆਪਣਾ ਨਾ ਪਨੀਰ ਲੈ ਲੋ ਪਨੀਰ ਵਿੱਚ ਪਾ ਕੇ ਓਦੇ ਗੋਲੇ ਬਣਾ ਮਤਲਬ ਗੋਲ-ਗੋਲ ਬਣਾ ਕੇ ਨਮਕ ਮਿਰਚ ਪਾ ਕੇ ਫੇਰ ਤੁਸੀਂ ਓਨੂੰ ਆਪਣਾ ਬਣਾ ਕੇ ਰੱਖ ਲੋ।
ਤੇਲ 'ਚ ਫਰਾਈ
ਤੇ ਫੇਰ ਉਸ ਤੋਂ ਬਾਦ ਕੜਾਈ ਰੱਖੋ ਕੜਾਈ ਦੇ ਵਿੱਚ ਤੁਸੀਂ ਓ, ਓ ਆਪ ਓ ਕਿ ਓ ਕੋਫਤੇਆਂ ਨੂੰ ਥੋੜੇ ਥੋੜੇ ਕਰਕੇ ਓ ਵਿੱਚ ਰੱਖੋ, ਹਲਕੀ-ਹਲਕੀ ਅੱਗ ਤੇ ਫਿਰ ਤੁਸੀਂ ਓ ਬਣਾ ਬਣਨ ਦਿਓ। ਜਦੋਂ ਬਣ ਜਾਣ ਫਿਰ ਤੁਸੀਂ ਓਨਾਂ ਨੂੰ ਥੱਲੇ ਲਾ ਦੋ। ਪਲੇਟ 'ਚ ਪਾ ਕੇ ਰੱਖ ਲੋ। ਤੇ ਫਿਰ ਜਦੋਂ ਬਣ ਜਾਣ ਫਿਰ ਤੁਸੀਂ ਆਪਣਾ ਨਮ ਓ ਅਪਣਾ ਪਿਆਜ਼ ਕੱਟ ਲੋ। ਹੋਰ ਟਮਾਟਰ ਲੈ ਲੋ, ਹਰੀ ਮਰਚ ਲੈ ਲੋ। ਹੋਰ ਨਮਕ, ਮਿਰਚ, ਹਲਦੀ ਐ ਸਾਰਾ ਕੁੱਛ ਪਾ ਲੋ ਐਦਾ ਮਸਾਲਾ ਤਿਆਰ ਕਰ ਲੋ ਤੁਸੀਂ। ਮਸਾਲਾ ਬਰੀਕ ਤਿਆਰ ਕਰ ਲੋ, ਫਿਰ ਆਪਣਾ ਕੁੱਕਰ ਕੁ ਕੁੱਕਰ ਦੇ 'ਚ ਪਾ ਲੋ ਤੁਸੀਂ ਤੇਲ ਜਾਂ ਜੋ ਖਾਂਦੇ ਤੁਸੀਂ। ਫੇਰ ਆਪਣਾ ਓਦੇ ਵਿੱਚ ਤੁਸੀਂ ਨਾ ਓ ਗਰਮ ਹੋ ਜੇ ਤੇ ਫਿਰ ਤੁਸੀਂ ਓ ਮਸਾਲਾ ਸਾਰਾ ਓਦੇ ਵਿੱਚ ਪਾ ਦੋ। ਜਦੋਂ ਮਸਾਲਾ ਭੁਨ ਜਾਏ, ਚੰਗਾ ਲਾਲ ਕਰ ਲੋ ਉਲਟ ਪੁਲਟ ਕਰਦੇ ਰੋ ਫਿਰ ਜਦ ਦੋ ਸੀ ਚੰਗੀ ਤਰ੍ਹਾਂ ਲਾਲ ਮਸਾਲਾ ਹੋ ਜੇ ਫੇਰ ਓਦੇ 'ਚ ਜਰਾ ਜੀ ਦੇਗੀ ਮਰਚ ਪਾ ਦੋ ਮਸਾਲਾ ਹੋ ਜੇਗਾ ਤਿਆਰ ਫਿਰ ਓਦੇ ਚ ਜਿੰਨੇ ਤੁਸੀਂ ਤੁਆਡੇ ਕੋਫਤੇ ਹੈਗੇ ਨੇ ਫਿਰ ਓਨਾ ਆਪਣਾ ਤੁਸੀਂ ਤਰੀ ਦੇ ਹਿਸਾਬ ਨਾਲ ਓਦੇ 'ਚ ਪਾਨੀ ਪਾ ਲੋ ਜਦ ਪਾਣੀ ਚੰਗੀ ਤਰ੍ਹਾਂ ਓ ਹਾਂ ਜਦੋਂ ਪਾਣੀ ਚੰਗੀ ਤਰ੍ਹਾਂ ਪੱਕ ਜਾਏਗਾ ਨਾ ਪੱਕ ਜਾਏਗਾ ਫੇਰ ਤੁਸੀਂ ਓਦੇ ਵਿੱਚ ਨਾ ਆਪਣਾ ਓਨੂੰ ਓਦੇ ਵਿੱਚ ਜੇੜੇ ਕੋਫਤੇ ਬਣਾ ਕੇ ਰੱਖੇ ਨਾ ਤੁਸੀਂ, ਓ ਵਿੱਚ ਪਾ ਦੋ, ਓ ਪੈਲੇ ਪ ਕੇ ਹੁੰਦੇ ਨੇਂ, ਓ ਓਂਦੇ ਵਿੱਚ ਪਾ ਦੋ ਤੂੰਸੀ ਤੇ ਆਪਣਾ ਕਨਾਏ ਕੋਫਤੇ ਜੇੜੇ ਨਾ ਓ ਗਾਲ ਜਾਨਗੇ। ਅਗਰ ਤੁਸੀਂ ਵਿੱਚ ਆਲੂ ਪਾਣਾ ਚਾਂਦੇ ਆਲੂ ਪਾ ਲੋ ਨਈ ਤੇ ਫਿਰ ਓ ਪਨੀਰ ਦੇ ਵਿੱਚ ਪਾਏ ਹੀ ਹੋਏ ਹੈਗਾ। ਕੋਫਤੇਆਂ ਦੇ ਵਿੱਚ ਪਾਇਆ ਹੋਇਆ ਹੈਗਾ ਤੇ ਇੰਜ ਚਾਏ ਖਾਲੀ ਕੋਫਤੇ ਬਨਾ ਲੋ। ਓ ਕੋਫ਼ਤੇ ਨ ਫਿਰ ਆਪਣਾ ਗੱਲ ਜਾਣਗੇ ਚੰਗੀ ਤਰ੍ਹਾਂ ਫੇਰ ਤਰੀ-ਤਰੀ ਵੀ, ਪੱਕ ਜਾਵੇਗੀ ਤੇ ਕੋਫ਼ਤੇ ਹਿੱਲੇ ਹੋਏ ਨੇ ਫੇਰ, ਆਪਣਾ ਉਹਦੇ ਵਿੱਚ ਪਾ ਕੇ ਜਦੋ ਬਸ ਕੋਫ਼ਤੇ ਤਿਆਰ ਹੋ ਗਏ, ਫੇਰ ਉਹਦੇ ਉੱਤੋਂ ਕਾਲੀ ਮਿਰਚ ਪਾ ਲੋੋ ਜਰਾਜੀ, ਤੇ ਹਰਾ ਧਨੀਆ ਹੁੰਦਾ ਨਾ ਬਰੀਕ-ਬਰੀਕ ਕੱਟ ਕੇ ਉਤੋਂ ਪਾ ਲਓ ਉਹ ਬਾਜ਼ਾਰ ਜੈਸੀ, ਸਬਜ਼ੀ ਬਣੇਗੀ ਜਿਵੇਂ, ਮਤਲਬ ਕਿਆ ਤੁਹਾਨੂੰ ਦੱਸਾਂ ਇਨਾ ਵਧੀਆ ਬਣ ਜਾਂਦੀ ਹੈਗੀ ਏ, ਹਾਂਜੀ, ਸੀਟੀ ਲਗਵਾ ਲੈਣਾ ਨਾ ਮਸਾਲਾ ਚੰਗੀ ਤਰ੍ਹਾਂ ਭੁੰਨ ਜਾਏਗਾ, ਸੀਟੀ ਲਗਵਾ ਲੈਣਾ ਤੇ ਇੱਕ ਸੀਟੀ ਟੀ ਮਰਾਣਾ, ਜਿਹੜਾ ਕੋਫਤੇ ਪਾ ਕੇ, ਕਿਉਂ ਪਹਿਲੇ ਜਿਆਦਾ ਗੱਲੇ ਹੁੰਦੇ ਨੇ। ਉਹ ਬਸ ਉਹ, ਤਿਆਰ ਹੋ ਜਾਣਗੇ ਤੁਹਾਡੇ ਕੋਫਤੇ, ਆਪਣਾ ਰੋਟੀ ਬਣਾਓ ਐ ਚਾਵਲ ਨਾਲ ਬਣਾ ਲੋ, ਐ ਉਹਦੇ ਜੀਰੇ ਦੇ ਬਣਾ ਲੋ ਚਾਹੇ ਉਬਾਲ ਕੇ ਬਣਾਾ ਲੋ, ਬਣਾ ਕੇ ਫੇਰ ਉਹਨਾਂ ਚਾਵਲਾਂ ਦੇ ਨਾਲ ਤੁਸੀਂ ਇਹ ਉੱਤੇ ਪਾ ਕੇ ਖਾਓ ਕੁਫਤੇ, ਬੜਾ ਮਜ਼ਾ ਆਉਂਦਾ ਜੇ, ਇੱਕ ਵਾਰੀ ਬਣਾ ਕੇ ਕੇ ਵੇਖਣਾ ਤੁਸੀਂ, ਬੜੀ ਵਧੀਆ ਡਿਸ਼ ਹੈਗੀ ਜੇ ਹੁੰ-ਹੁੰ ਹੋਰ ਚਲੋ ਚੰਗਾ, ਮੈਂ ਫੇਰ ਬਾਅਦ ਵੀ ਗੱਲ ਕਰਨੀ ਆ, ਠੀਕ ਏ ਅੱਛਾ ਜੀ, ਸਸ੍ਰੀ ਸਤਿ ਸ੍ਰੀ ਅਕਾਲ ਜੀ।